ਹੈਲੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਆਵਾਜ਼ ਨਈ ਆ ਰਹੀ ਸੀ। ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
ਹਾਂਜੀ ਮੈਮ
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਨੇ ਤੁਹਾਡੇ
ਸਭ ਵਧੀ
ਹੋਰ ਕੀ ਕਰਦੇ ਪਏ ਸੀ। ਤੁਹਾਡੀ ਆਵਾਜ਼ ਨਈ ਆ ਰਹੀ ਤੁਹਾਡੀ ਆਵਾਜ਼ ਬੜੀ ਕੱਟ-ਕੱਟ ਆ ਰਹੀ ਹੈ ਹਾਂ ਹੁਣ ਆ ਰਹੀ ਐ।
ਦੇਖੋ
ਹੁਣ ਆ ਰਹੀ ਸਹੀ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਬਸ ਕੁਛ ਨਈ ਮੈਂ ਸਬਜ਼ੀ ਬਣਾਈ ਏ। ਸਭ ਵਧ
ਓਕੇ
ਹੋਰ ਤੁਸੀਂ ਕੀ ਕਰਦੇ ਪਏ ਸੀ ਫਰੀ ਹੋ ਗਏ ਰੋਟੀ ਪਾਣੀ ਸਭ ਕਰ ਲਿਆ।
ਹਾਂਜੀ-ਹਾਂਜੀ ਰੋਟੀ ਮੈਂ ਦੁਪੈਰੇ ਹੀ ਖਾਂਦੀ ਹੁੰਦੀ ਹਾਂ।
ਨਾਸ਼ਤਾ ਨਈ ਕਰਦੇ ਤੁਸੀਂ
ਨਈ-ਨਈ ਮੈਂ ਨਈ ਕਰਦੀ ਹੁੰਦੀ ਸਵੇਰੇ
ਕਿਉਂ ਚਾਹ ਵਗੈਰਾ ਕੁਛ ਨਹੀਂ ਚਾਹ ਰਸ ਬ੍ਰੈੱਡ
ਤੋਂ ਹੀ ਆਦਤ ਪਈ ਹੋਈ ਆ ਬਸ ਐਵੇਂ ਸਕੂਲ ਟਾਈਮ ਵੀ ਮੈਂ ਖਾ ਕੇ ਨਈ ਜਾਂਦੀ ਸੀਗੀ ਆ ਕੇ ਖਾਂਦੀ ਸੀ ਬਸ
ਤੇ ਸਵੇਰੇ ਕੁਛ ਨਈ ਲੈਂਦੇ ਤੁਸੀਂ ਫਿਰ
ਨਈ-ਨਈ ਬਸ ਮੈਂ ਹੁਣ ਲਗਾ ਲਓ ਸਾਢੇ ਬਾਰਾਂ ਤੋਂ ਬਾਅਦ ਰੋਟੀ ਖਾਂਊਗੀ ਇੱਕ ਕ ਵਜੇ
ਅੱਛਾ ਭੁੱਖੇ ਰਏ ਕਿਸ ਤਰਾਂ ਰੈਂਦੇ ਹੋ ਘਰ ਦੇ ਕੰਮ ਕਰਦੇ ਰੈਂਦੇ ਹੋ ਜਾਂ ਫਿਰ
ਨਹੀਂ ਕਰਦੀ ਆ ਜਿਵੇਂ ਲਗਾ ਲਓ ਕਿ ਮੈਂ ਤਾਂ ਚਲੋ ਇਨਮੈਰਿਡ ਆ ਨਾ ਮੇਰੇ ਮੰਮੀ ਭਾਬੀ ਹੈਗੇ ਨੇ
ਹਾਂਜੀ
ਪਰ ਵੀ ਮੈਂ ਥੋੜ੍ਹਾ ਬਹੁਤਾ ਤਾਂ ਦੇਖੋ ਆਪਾਂ ਨੂੰ ਕਰਨਾ ਹੀ ਪੈਂਦਾ
ਕਰਨਾ ਤਾਂ ਪੈਂਦਾ ਹੀ ਹੈ
ਕੰਮ ਤਾਂ ਕੋਈ ਵੀ ਆ ਜਿਵੇਂ ਹੁਣ ਆਪਾਂ ਫੋਨ ਤੇ ਹੀ ਕਰ ਰਹੇ ਹਾਂ, ਦੇਖੋ ਆਪਣਾ ਦਿਮਾਗ ਤਾਂ ਇੱਧਰ ਵੀ ਲੱਗਦਾ ਹੀ ਆ ਹਨਾ ਆਪਾਂ ਇਨਾ ਬੋਲਦੇ ਹਾਂ, ਜਾਂ ਟਾਈਪਿੰਗ ਦਾ
ਹਾਂਜੀ
ਵੀ ਜਾਂ ਕੁੱਛ ਵੀ ਲਗਾ ਲੋੋ, ਵੀ ਬਸ ਮੈਨੂੰ ਆਦਤ ਵੀ ਸ਼ੁਰੂ ਤੋਂ ਐਵੇਂ ਬਣ ਗਈ
ਅੱਛਾ ਸਾਨੂੰ ਤਾਂ ਆਦਤ ਹੀ ਨਹੀਂ ਹੈ, ਅਸੀ ਤਾਂ ਪਹਿਲੇ ਹੁਣ ਜਜ ਨਾਤੇ ਤੋਤੇ ਸਕੂਲ ਭੇਜਿਆ ਬੱਚਿਆਂ ਨੂੰ, ਨਾ ਧੋ ਕੇ ਪਾਠ ਕਰਕੇ ਫਿਰ ਨਾਸ਼ਤਾ ਕਰਨਾ ਚਾਹੀਦਾ ਫਿਰ ਸਬਜ਼ੀ, ਮਤਲਬ ਬਾਕੀ ਕੰਮ ਬਾਅਦ 'ਚ
ਓਕੇ, ਨਹੀਂ ਸਾਡੇ ਵੀ ਦੇਖੋ ਐਂ ਕਰਦੇ ਨੇ ਜਿਵੇਂ ਮੰਮੀ ਉੱਠ ਗਏ ਸਵੇਰੇ ਮੰਮੀ ਭਾਬੀ ਰੋਟੀ ਵਗੈਰਾ ਚਾਹ ਵਗੈਰਾ ਬਣਾ ਕੇ ਜਿਵੇਂ ਪੀ ਲਈ ਉਹਨਾਂ ਨੇ ਰੋਟੀ ਬਣਾ ਲੈਂਦੇ ਨੇ, ਜਿਵੇਂ ਭਾਬੀ ਦੇ ਬੱਚੇ ਸਕੂਲ ਜਾਣਗੇ ਪਰੌਂਠੇ ਵਗੈਰਾ ਜੋ ਵੀ ਖਾਣੇ ਨੇ ਤੇ ਫਿਰ ਖੇਤ 'ਚ ਵੀ ਉਵੇਂ ਭੇਜ ਦਿੰਦੇ ਨੇ ਉਹ ਵੀ ਖਾ ਲੈਂਦੇ ਨੇ ਸਾਡੇ ਇੱਕ ਵਾਰ ਤਾਂ ਸਵੇਰੇ, ਨੌ ਕੁ ਵਜੇ ਜਾਂ ਦਸ ਕੁ ਵਜੇ
ਹਾਂਜੀ
ਜਿਹਨੂੰ ਜਿਹਨੂੰ ਭੁੱਖ ਲੱਗਦੀ ਹੈ ਬਸ ਖਾਈ ਹੀ ਜਾਂਦੇ ਨੇ, ਮੈਂ ਬਸ ਐਵੇਂ ਆ ਕਿ ਮੈਂ ਤਾਂ ਆਪਣਾ ਦੁਪਹਿਰੇ ਹੀ
ਅੱਛਾ, ਸਾਡੇ ਆਪ ਹੁਣ ਮੇਰਾ ਬੇਟਾ ਟ ਆਏ ਹੁਣ ਦੇਖੋ, ਉੱਠਿਆ ਹਾਲੇ ਉਹਨੇ ਨਾਸ਼ਤਾ ਨਹੀਂ ਕੀਤਾ
ਓਕੇ
ਹੁਣ ਉੱਠੇਗਾ, ਹੁਣ ਉਹਦਾ ਲੰਚ ਦਾ ਨਾਸ਼ਤਾ ਇੱਕੋ ਹੀ ਹੋਏਗਾ
ਓਕੇ- ਓਕੇ
ਮੈਂ ਉੱਠ ਠਾਰੀਆਂ ਖਾ ਲੈ ਭੁੱਖ ਲੱਗੀ ਆ ਫਿਰ ਐਵੇਂ ਪੇਟ ਖ਼ਰਾਬ ਹੋ ਜਾਂਦੇ ਗੈਸ ਬਣ ਜਾਂਦੀ ਹੈ ਉੱਠੇ ਗ ਹੀ ਆਪਣੀ ਮਰਜ਼ੀ ਨਾਲ, ਪਹਿਲੇ ਉੱਠ ਜਾਂਦਾ ਸੀ
ਵੀ ਬਿਮਾਰੀਆਂ ਵੀ ਕਿੰਨੀਆਂ ਚੱਲ ਰਹੀਆਂ ਨੇ ਨਾ, ਮਾੜੀ ਜਿਹੀ ਲਗਾ ਲਓ ਆਪਣਾ ਪੇਟ ਦਰਦ ਆ ਜਾਂ ਸਿਰ ਦਰਦ ਆ ਆਪਣਾ ਕਿੰਨਾ ਕੰਮ ਵੱਧ ਜਾਂਦਾ
ਹਾਂਜੀ, ਹੁਣ ਦੇਖੋ ਕੱਲ ਹੈ ਉੱਠਿਆ ਏ ਗਿਆਰਾਂ ਵਜੇ ਉੱਠਿਆ, ਮੋਬਾਇਲ ਦੇਖਦਾ ਰਿਹਾ ਤੇ ਕਰਦੇ ਕਰਦੇ ਸਾਡੇ ਬਾਰਾਂ ਵੱਜ ਗਏ, ਮੰਮੀ ਤੁਸੀਂ ਨਾਸ਼ਤਾ ਮੈਂ ਕਿਹਾ ਨਾਸ਼ਤਾ ਬੇਟਾ ਬਣਿਆ ਦਾ ਤੁਸੀਂ ਖਾਓ, ਕਿੰਦਾ ਮੇਰਾ ਪੇਟ ਦਰਦ ਹੋਣ ਲੱਗ ਗਿਆ ਮੈਂ ਕਿਹਾ ਪਿਪੁੱਖੇ ਨਾ ਰਵੋ ਨਾ, ਉੱਠ ਕੇ ਤੁਸੀਂ ਫਰੈਸ਼ ਹੋ ਕੇ ਨਾਸ਼ਤਾ ਕਰ ਸਕਦੇ ਹੋ
ਹਾਂਜੀ- ਹਾਂਜੀ, ਇਹ ਤਾਂ ਗੱਲ ਦੇਖੋ ਜੀ
ਕੱਲ੍ਹ ਬੱਚਿਆ ਨੇ ਜਲਦੀ
ਹਾਂਜੀ- ਹਾਂਜੀ
ਤੇ ਜਿੰਮ ਤੋਂ ਆਉਂਦਾ, ਤਾਂ ਹੀ ਨਹੰਦਾ ਹੈ ਫਿਰ
ਓਕੇ -ਓਕੇ ਬਸ ਵੀ ਉਹੀ ਆ ਨਾ ਵੀ ਜਿਵੇਂ ਜਿਹਨੂੰ ਆਦਤ ਪਈ ਹੋਈ ਆ ਦੇਖੋ ਵੀ ਆ ਗੱਲ ਤਾਂ ਆਦਤ ਦੀ ਆ
ਇਹਨੂੰ, ਮੇਰੇ ਬੇਟੇ ਨੂੰ ਮਤਲਬ ਤੁਸੀਂ ਸਮਭਝ ਲਓ, ਸਵੇਰੇ ਨਾਸ਼ਤਾ ਤੇ ਮੁਸ਼ਕਿਲ ਨਾਲ ਹੋਏਗਾ ਫੇਰ ਨਾ ਦੁਪਹਿਰ ਤੋਂ ਬਾਅਦ ਜੇ ਸ਼ਾਮ ਹੁੰਦੀ ਹੈ ਨਾ ਪੰਜ ਵਜੇ ਉਹਤੋੰ ਬਾ ਫਿਰ ਇਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ! ਮੈਂ ਕਿਹਾ ਤੇਰਾ ਦਿਨਚਰਆ ਚੱਲ ਗਿਆ
ਹਾਂਜੀ- ਹਾਂਜੀ
ਇਹਨੂੰ
ਕਈਆਂ ਦਾ ਵੈਸੇ ਇਹ ਵੀ ਸਿਸਟਮ ਆ, ਕਿ ਦੇਖੋ ਕਈ ਨਾ ਆਪਣਾ ਵੀ ਦੁਪਹਿਰ ਦੀ ਰੋਟੀ ਲਗਾ ਲੋ ਜਿਵੇਂ ਉਹ ਕਹਿੰਦੇ ਕਿ ਸਵੇਰੇ ਅਸੀਂ ਚਲੋ ਦਸ ਕੁ ਵਜੇ ਖਾਂਦੇ ਹਾਂ, ਦੁਪਹਿਰ ਦੀ ਰੋਟੀ ਚਾਰ ਵਜੇ ਖਾਂਦੇ ਆਂ ਮੈਂ ਕਿਹਾ ਫਿਰ ਤੁਸੀਂ ਰਾਤ ਦੀ ਰੋਟੀ ਤੇ ਕਿਹੜੇ ਟਾਈਮ ਖਾਂਦੇ ਹੋਵੋਗੇ
ਨਹੀਂ ਹੁਣ ਅਸੀਂ ਵੀ ਦੇਖੋ ਬਈ ਨਾਸ਼ਤਾ ਤਾਂ ਹੁਣ ਇਹਦੇ ਪਾਪਾ ਗਏ ਨੇ ਸਾਡੇ ਅੱਠ ਪੌਨੇ ਨੂੰ ਆ ਨਾਸ਼ਤਾ ਇਹਨਾਂ ਨੇ ਕਰ ਲਿਆ ਫਿਰ ਮੈਂ ਵੀ ਨਾਹਾ ਧੋ ਕੇ ਪਾਠ ਕਰਕੇ ਫਿਰ ਮੈਂ ਆਪਣਾ ਨਾਸ਼ਤਾ ਕੀਤਾ ਫਿਰ ਦੁਪਹਿਰੇ ਹੁਣ ਮੇਰਾ ਬੇਟਾ ਸਕੂਲੋਂ ਆਏਗਾ! ਪੌਣੇ ਦੋ ਆਏਗਾ ਤੇ ਉਹਦੀ ਰੋਟੀ ਬਣਾਵਾਂਗੀ ਨਾਲ ਮੈਂ ਆਪਣੀ ਵੀ ਰੋਟੀ ਬਣਾ ਲਵਾਂਗੀ ਦੋਨੋਂ ਅਸੀਂ ਬੈਠ ਕੇ ਕੇ ਖਾ ਲੈਂਦੇ ਹਾਂ ਫਿਰ ਜਲਦੀ ਖਾ ਲੈਂਦੇ ਹਾਂ ਫਿਰ ਰਾਤੀ ਵੀ ਮੈਂ ਸਾਡੇ ਅੱਠ ਤਵਾ ਰੱਖ ਦਿੰਦੀ ਹਾਂ। ਸਾਡੇ ਤਾਂ ਪੌਣੇ ਨੌ ਨੌਂ ਵਜੇ ਫਰੀ ਹੋ ਜਾਂਦੇ ਹਾਂ ਅਸੀਂ
ਕੋਈ ਹੀ ਰੁਟੀਨਾ ਆ ਕਿ ਸਵੇਰੇ ਅਸੀਂ ਇਕੱਠੇ ਬਣਾਉਂਦੇ ਹਾਂ ਤਾਂ ਚੁੱਲੇ ਤੇ ਬਣਾਉਂਦੇ ਆ ਰੋਟੀ ਗੈਸ ਤੇ ਨੀ ਕਿਉਂਕਿ ਸਾਡੀ ਜਇੰਟ ਫੈਮਲੀ ਹਾਂਜੀ ਸਾਡੀ ਜਇੰਟ ਫੈਮਲੀ ਆ ਨਾ ਇਸ ਕਰਕੇ
ਹਾਂਜੀ
ਫਿਰ ਦੇ ਕੋਲੋ ਸਵੇਰੀ ਗੱਲ ਉਹ ਖੇਤ ਵਿੱਚ ਵੀ ਜਾਣੀ ਹੁੰਦੀ ਆ ਵੀ ਚਲੋ ਡੈਡੀ ਹੋਣੀ ਖੇਤਾਂ ਚ ਹੀ ਹੁੰਦੇ ਨੇ ਉੱਥੇ ਖਾਂਦੇ ਨੇ ਉਹ ਵੀ ਸਾਡਾ ਕੰਮ ਖੇਤੀਬਾੜੀ ਦਾ ਹੀ ਆ ਜ਼ਿਆਦਾਤਰ ਵੀ ਜੋ ਵੀ ਆਪਾਂ ਨੇ ਬੰਦਾ ਰੱਖਿਆ ਹੁੰਦਾ ਉਹ ਵੀ ਬਚਾਰਾ ਉੱਥੇ ਹੀ ਖਾਂਦਾ ਫਿਰ ਵੀ ਟਾਈਮ ਨਾਲ ਉਹਨਾਂ ਦੀ ਚਲੀ ਜਾਂਦੀ ਹੈ ਦੁਪਹਿਰੇ ਤਾਂ ਬਸ ਅਸੀਂ ਕੋਈ ਉਹ ਖਾਂਦਾ ਸਾਡੇ ਦੁਪਹਿਰੇ ਨਹੀਂ ਤਾਂ ਨਾ ਚਾਹ ਨਾਲ ਕੁੱਛ ਨਾ ਕੁਛ ਖਾ ਲੈਂਦੇ ਨੇ
ਵੈਸੇ ਖਾਣਾ ਤਾਂ ਚਾਹੀਦਾ ਨਾਸ਼ਤਾ ਕਹਿੰਦੇ ਨੇ ਡਾਕਟਰ ਲੋਕ ਵੀ ਕਹਿੰਦੇ ਨੇ ਨਾਸ਼ਤਾ ਰਾਜੇ ਆਕਣ ਖਾਣਾ ਚਾਹੀਦਾ ਹੈ।
ਹਾਂਜੀ ਹਾਂਜੀ ਰਾਤ ਨੂੰ ਫਿਰ ਸਾਡੇ ਇਹ ਆ ਲਗਾ ਲਓ ਕਿ ਦੋ ਢਾਈ ਕੁ ਵਜੇ ਸਾਡੇ ਚਾਹ ਬਣ ਜਾਂਦੀ ਆ ਦੁਪਹਿਰੇ ਪੀ ਕੇ ਕੁੱਛ ਖਾ ਲੈਣਗੇ ਨਾਲ ਚਾਰ ਪੰਜ ਵਜੇ ਕੁਛ ਹੋਰ ਖਾ ਲੈਣ ਗੇ ਅਗਰ ਵੀ ਪਿਆ ਹੁੰਦਾ ਘਰ ਜਿਵੇਂ ਮੰਗਵਾ ਕੇ ਰੱਖਦੇ ਹਾਂ ਆਪਾਂ
ਹਾਂਜੀ
ਤੇ ਫਿਰ ਰਾਤ ਨੂੰ ਸਾਡੇ ਵੀ ਸਾਢੇ ਅੱਠ ਜਾਂ ਨੌ ਤੋਂ ਵੱਜ ਜਾਂਦੇ ਨੇ ਰੋਟੀ ਨੂੰ
ਸਾਡਾ ਵੀ ਇਹ ਜਲਦੀ ਹੋ ਜਾਂਦੀ ਹੈ ਇਹਦੇ ਪਾਪਾ ਖਾ ਲੈਂਦੇ ਨਾ ਰੋਟੀ ਮੇਰੇ ਹਸਬੈਂਡ ਇਹਨਾਂ ਨੂੰ ਬਸ ਕਹਿੰਦੇ ਨੇ ਵੀ ਚਲੋ ਰੋਟੀ ਪਹਚਾਉਣ ਵਾਸਤੇ ਟਾਈਮ ਤੇ ਚਾਹੀਦਾ ਦੋ ਘੰਟੇ
ਹਾਂਜੀ ਹਾਂਜੀ
ਬੱਚੇ ਭਾਵੇਂ ਲੇਟ ਖਾਣਗੇ ਅਸੀਂ ਮੈਂ ਵੀ ਲੇਟ ਖਾ ਲੇ ਇਹਨਾਂ ਨੂੰ ਮੈਂ ਦੇ ਦਿੰਦੀ ਹਾਂ ਮੈਂ ਤੇ ਸ਼ਾਮੀ ਨਾ ਟਾਈਮ ਨਾਲ ਹੀ ਛੇ ਵਜੇ ਦਾਲ ਰੱਖਦਾਂਗੀ ਆਟਾ ਗੁਣਦਾਗੀ ਸਲਾਦ ਕੱਟ ਲਿਆ ਟਮਾਟਰ ਪਿਆਜ਼ ਗਾਜਰ ਕੱਟ ਕੇ ਰੱਖ ਤਾ ਜਿਸ ਟਾਈਮ ਕੋਈ ਆਏ ਨਾਸ਼ਤਾ ਡਿਨਰ ਕਰ ਲਏ
ਹਾਂਜੀ ਬਸ ਇਹੀ ਹੁੰਦਾ ਸਾਡੇ ਵੀ ਜਾਂ ਮਿਲੇ ਗਓ ਹੁਣ ਤਾਂ ਚਲੋ ਇਹ ਸੀ ਵੀ ਅਸੀਂ ਚਲੋ ਸਾਡੇ ਇਕੱਠੇ ਜਿਵੇਂ ਖਾ ਲੈਂਦੇ ਸੀ ਰੋਟੀ ਵੀ ਸਾਡੇ ਚਲੋ ਇਕੱਠੇ ਅਸੀਂ ਰਾਤ ਨੂੰ ਹੀ ਹੁੰਦੇ ਹਾਂ ਸਾਰੇ ਜੈਂਟਸ ਵਗੈਰਾ ਵੀ ਜੇ ਲਗਾ ਲਓ ਤੇ ਫਿਰ ਅਸੀਂ ਉਸ ਟਾਈਮ ਕੋਈ ਸ਼ੇਕ ਵਗੈਰਾ ਬਣਾ ਲੈਂਦੇ
ਹਾਂਜੀ
ਪਤਾ ਹਣ ਹੁੰਦਾ ਹੀ ਤੇ ਫਿਰ ਰਾਤ ਨੂੰ ਸ਼ੇਕ ਬਣਾ ਲੈਂਦੇ ਸੀ। ਜਾਂ ਮੈਂਗੋ ਸ਼ੇਕ ਜਾਂ ਬਨਾਨਾ ਸ਼ੇਕ ਕਈ ਚਲੋ ਦਿਨ ਚ ਪੀ ਲੈਂਦੇ ਦਿਨ ਜੇ ਸਾਨੂੰ ਇਹ ਹੁੰਦਾ ਵੀ ਚਲੋ ਡੈਡੀ ਹੁਣੇ ਨੀ ਹੁੰਦੇ ਵੀ ਚਲੋ ਰਾਤ ਨੂੰ ਇਕੱਠੇ ਹੀ ਬਣਾ ਲਾਂਗੇ ਵੀ ਪੀ ਲਾਂਗੇ ਫਿਰ ਇਹ
ਤੇ ਮੇਰਾ ਡੇਲੀ ਬੰਦਾ ਬੱਚੇ ਪੀਂਦੇ ਨਾ ਜਿੰਮ ਜਾਂਦੇ ਨੇ ਤੇ
ਸਾਡੇ ਵੀ ਦੇਖੋ ਬਣਾਉਦੇ ਰੋਜ਼ ਹੀ ਆ, ਵੀ ਚਲੋ ਘਰ ਦਾ ਹੀ ਦੁੱਧ ਹੁੰਦਾ ਨਾ। ਵੀ ਫੇਰ ਇਹ ਤਾਂ ਹੁੰਦਾ ਨੀ ਹੈ। ਆਪਾਂ ਨੂੰ ਮੁੱਲ ਦੀ ਜ਼ਰੂਰਤ ਆ, ਤਾਂ ਕਰਕੇ ਵੀ ਡੇਲੀ ਬਣਾ ਹੀ ਲੈਂਦੇ ਆ ਆਪਣੀ। ਮੈਂ ਹੀ ਹਾਂ ਬਸ ਕੀ ਜੋ ਨਹੀਂ ਪੀਂਦੀ, ਮੈਂ ਆਪਣਾ ਨਿੰਬੂ ਪਾਣੀ ਬਣਾ ਲੈਂਦੀ ਸੀਗੀ। ਇਹ ਸੀਗਾ ਕਿ ਕੋਈ ਸਕੈਸ ਪੀਂਦਾ, ਕੋਈ ਕੁਛ ਪੀਂਦਾ, ਕਿ ਚੀਜ਼ ਸਾਰੀ ਆ ਕਿ ਜਿਹਦਾ ਜੀਅ ਕਰਦਾ ਨਾ ਆਪਣੇ ਆਪ ਫੇਰ ਬਣਾ ਕੇ ਪੀ ਲੈਂਦੇ ਨੇ।
ਹਾਂਜੀ ਸਾਡੇ ਤਾਂ ਮੈਂਗੋ ਸ਼ੇਕ ਮੈਂ ਤਾਂ ਰਾਤੀ ਹੀ ਬਣਾਉਂਦੀ ਹਾਂ। ਇਹਦੇ ਪਾਪਾ ਵੀ ਹੁੰਦੇ ਨੇ ਤਿੰਨੋਂ ਵਾਸਤੇ ਬਣਾਉਣਾ ਪੈਂਦਾ, ਮੈਂ ਤਾਂ ਪੀਂਦੀ ਨਹੀਂ ਨਾ।
ਓਕੇ- ਓਕੇ ਮੈਂ ਵੀ ਦੇਖੋ ਪੀਂਦੀ ਨੀ, ਮੈਂ ਤਾਂ ਕਦੇ ਹੀ ਲਗਾ ਲਓ ਕਿ ਮੇਰਾ ਦਿਲ ਕਰੇ। ਕਿਉਂਕਿ ਤਾਂ ਇਹ ਹੁੰਦਾ ਵੀ ਜਿਹੜਾ ਆਪਾਂ ਘਰ ਬਣਾਉਂਦੇ ਬਣਦਾ ਤਾਂ ਦੇਖ ਖੋ ਵਧੀਆ ਹਾਂ ਘਰ ਤਾਂ ਇਹ ਹੁੰਦਾ ਨਾ ਕਿ ਬਸ ਆਪਾਂ। ਇੱਕ- ਦੋ ਚੀਜ਼ ਪਾ ਲੈਂਦੇ ਹਾ, ਵੀ ਇਹ ਆ ਵੀ ਚਲੋ ਜੁਆਇੰਟ ਫੈਮਿਲੀ ਕਰਕੇ ਕਿਹਨੂੰ- ਕਿਹਨੂੰ ਇੰਨਾ ਸਮਾਨ ਪਾਵਾਂਗੇ। ਇੱਕ- ਦੋ ਚੀਜ਼। ਪਾ ਲੈਂਦੇ ਆ, ਜਿਹੜਾ ਆਪਾਂ ਬਾਹਰ ਪਾਉਦੇ ਹਾਂ ਉਹਂ ਹੁੰਦਾ ਵੀ ਆਪਾਂ ਨੂੰ ਥੋੜਾ ਜਿਹਾ ਸਮਾਨ ਵਧੀਆ ਪਾਇਆ ਹੁੰਦਾ।
ਹਾਂਜੀ।
ਉਹ ਇਸ ਚੀਜ਼ ਕਰਕੇ ਵਧੀਆ ਲੱਗਦਾ।
ਹਾਂਜੀ ਮੈਂ ਤੇ ਵੈ ਨੀ ਮੈਂ ਤੇ ਵੈਸੇ ਵੀ ਪੀਂਦੀ ਨ ਨਾ ਮੈਂ ਤੇ ਪਰਹੇਜ਼ ਕਰਨੀ ਆ। ਠੰਡੇ ਪਾਣੀ ਤੋਂ, ਕੋਲਡ ਡਰਿੰਕ ਤੋਂ, ਖੱਟੀ ਚੀਜ਼ਾਂ ਤੋਂ, ਠੰਡੀ ਦਹੀਂ, ਦੁੱਧ ਮੈਂ ਨਹੀਂ ਕੁਛ ਲੈਂਦੀ।
ਨਹੀਂ ਦਹੀਂ ਲੱਸੀ ਵੀ ਸਾਡੇ ਵੀ ਜਿਵੇਂ ਬਣਦੀ ਹੈ- ਬਣਦੀ ਹੈ ਰੋਜ਼ ਵੀ ਤੁਹਾਨੂੰ ਦੱਸਿਆ ਹੀ ਵੀ ਅਸ ਤਾਂ ਮੱਝਾ ਵਗੈਰਾ ਰੱਖ। ਰੱਖੀਆਂ ਹੋਈਆਂ ਨੇ।
ਤੁਹਾਡੀੇ ਤਾਂ ਪਿਓਰ ਦੁੱਧ ਹੁੰਦਾ ਹੋਏਗਾ।
ਹਾਂਜੀ ਪਿਓਰ ਹੁੰਦਾ, ਵੀ ਫੇਰ ਸਭ ਨੂੰ ਦੇਖੋ ਆਦਤ ਆ ਕਿਸੇ ਨੇ ਮੱਖਣੀ ਨਾਲ ਖਾਣੀ ਆ, ਕੋਈ ਮਲਾਈ ਖਾਣ ਆਲਾ। ਕੋਈ ਦਹੀਂ ਖਾਣ ਆਲਾ, ਜਿਵੇਂ ਹੁਣ ਮੈਨੂੰ ਆਦਤ ਹੈਗੀ ਆ ਵੀ ਮੈਂ ਦਹੀਂ ਤੇ ਲੱਸੀ ਬਿਨਾਂ ਨਹੀਂ ਰੋਟੀ ਖਾਂਦੀ।
ਨਹੀਂ ਵਧੀਆ ਹੁੰਦੀ ਲੱਸੀ ਤੇ, ਛਾਜ ਕਹਿੰਦੇ ਨਾ ਛਾਜ ਬਹੁਤ ਅੱਛੀ ਹੁੰਦੀ ਹੈ ਸਿਹਤ ਵਾਸਤੇ।
ਹਾਂਜੀ- ਹਾਂਜੀ ਅਸੀ ਤਾਂ ਵੀ ਦੇਖੋ ਵੀ ਬਣਾਉਦੇ ਹੀ ਹਾਂ ਚਲੋ। ਵੀ ਤੁਹਾਨੂੰ ਪਤਾ ਜੇ ਆਪਣੇ ਘਰੇ ਮੱਝਾਂ ਹੈਗੀਆਂ ਫੇਰ ਤਾਂ ਦੁੱਧ ਦਾ ਆਪਾਂ ਨੂੰ ਕੋਈ ਉਹੀ ਨਹੀਂ ਹੈਗਾ, ਫੇਰ ਤਾਂ ਆਪਾਂ ਬਣਾ ਹੀ ਸਕਦੇ ਹਾਂ।
ਹਾਂਜੀ।
ਫੇ ਤਾਂ ਇਹ ਹੁੰਦਾ ਕਿ ਆਪਾਂ ਪਾਉਣ ਦਾ ਵੀ ਚਲੋ ਘੱਟ ਲਾਲਚ ਕਰ ਦਿੰਦੇ ਹਾਂ।
ਹੂੰ।
ਇਹ ਚੀਜ਼ ਹੋ ਜਾਂਦੀ ਹੈ, ਅੱਜ ਕੱਲ ਵੈਸੇ ਤੁਹਾਨੂੰ ਪਤਾ ਹੀ ਹੈ, ਪਿਓਰ ਦੁੱਧ ਕਿਤੇ ਮਿਲਦਾ ਵੀ ਨੀ ਹੈਗਾ।
ਉਹ ਇਹ ਪਿਓਰ ਦੁੱਧਾ ਕੋਈ ਕੀ ਕਹਿ ਸਕਦੇ ਹਾਂ ਇਹਨਾਂ ਦਾ ਪਾਣੀ ਮਿਕਸ ਕਰਕੇ ਦਿੰਦੇ ਨੇ।
ਹਾਂਜੀ ਹਾਂ, ਤੇ ਵੈਸੇ ਭਾਰਦੇ ਤਾਂ ਅਸੀਂ ਵੀ ਹਾ ਚਲੋ ਸਾਡੇ ਵੀ ਲੋਕਾਂ ਨੇ ਲਗਾਇਆ ਹੋਇਆ ਦੁੱਧ, ਕਾਫ਼ੀ ਲੋਕ ਆਉਂਦੇ ਨੇ ਦੇਣ ਜਾਂ ਅਸੀਂ ਵੀ ਦੋ ਡਾਇਰੀਆਂ ਚ ਵੀ ਪਾਉਂਦੇ ਅਸੀ। ਵੀ ਪਰ ਐ ਨੀ ਵੀ ਆਪਾਂ ਮਿਕਸ ਅਪ ਨੀ ਕਰਦੇ ਹੈਗੇ ਐਨਾ। ਵੀ ਉਸ ਚੀਜ਼ ਨਾਲ ਦੇ- ਦੇਖੋ ਜੇ ਆਪਾਂ ਜ਼ਿਆਦਾ ਮਿਕਸਅਪ ਕਰਾਂਗੇ ਨਾ, ਆਪਣੀ ਫੈਟ ਵਗੈਰਾ ਵੀ ਘੱਟ ਜਾਂਦੀ ਆ, ਫੇਰ ਆਪਾਂ ਨੂੰ ਤਾਂ ਦੇਖੋ ਉਹਦੇ ਰੇਟ। ਤੇ ਹੀ ਮਿਲਣੇ ਨੇ ਪੈਸੇ।
ਅਸੀਂ ਖੁਦ ਫੈਟ ਟੈਸਟ ਕਰਾਆ ਹੋਇਆ, ਇੰਨੇ ਫੈਟ ਦਾ ਦੂੱਧ ਚਾਹੀਦਾ, ਉਸ ਹਿਸਾਬ ਨਾਲ ਪੈਸੇ ਲੈਂਦੇ ਨੇ।
ਹਾਂਜੀ- ਹਾਂਜੀ ਇਹੀ ਚੀਜ਼ ਹੁੰਦੀ ਆ।
ਪਿਓਰ ਵੈਸੇ ਕੀ ਫੈਟ ਹੁੰਦਾ?
ਮੈਂ ਤਾਂ ਵੈਸੇ ਇਸ ਤਾਂ ਪੁੱਛਦੇ ਹੀ ਨੀ ਹੈਗੇ, ਵੈਸੇ ਵੀ ਹੁਣ ਸਾਡਾ ਅੱਸੀ ਜਾਂ ਨੱਬੇ ਰੁਪਏ ਨੂੰ ਵਿਕਦਾ ਦੁੱਧ ਵਧੀਆ।
ਅੱਛਾ।
ਹੂੰ, ਸਾਡੇ ਇਹ ਚੱਲਿਆ ਹੋਇਆ ਰੇਟ,
ਸਾਡੇ ਤੇ ਪਚੱਤਰ ਰੁਪਏ ਚੱਲਿਆਦਾ ਉਹ ਹੋਰ ਲਓ ਤਾਂ ਹੁਣ ਫੈਟ ਦੇ ਹਿਸਾਬ ਨਾਲ ਏ,
ਹਾਂਜੀ, ਹੁਣ ਜਿਵੇਂ ਸਾਨੇ, ਗਾਵਾਂ ਵੀ ਰੱਖੀਆਂ ਹੋਈਆਂ ਨੇ ਗਾਵਾਂ ਦੇ ਦੁੱਧ ਦਾ ਅਲੱਗ ਰੇਟ ਆ ਉਹਦਾ ਤਾਂ ਘੱਟੇ ਹੁੰਦਾ ਚਲੋ, ਉਹ ਤਾਂ ਫੈਂਟ ਮਸਾ ਬਣੀ ਛੇ ਕੁ ਆਉਂਦੀ ਆ ਇੰਨਾ ਕੁ ਕੁਛ ਲਗਾਲੋ, ਗਾਵਾਂ ਦੇ ਦੁੱਧ ਦੀ, ਉਹਦਾ ਗੱਲ ਕੋਈਏ ਮੰਗਦਾ ਗਾਵਾਂ ਦਾ ਤਾਂ ਤੁਹਾਨੂੰ ਪਤਾ ਬਿਲਕੁਲ ਤਾਂ ਪਤਲਾ ਹੁੰਦਾ,
ਪਤਲਾ ਆਉਂਦਾ ਵੈਸੇ ਕਹਿੰਦੇ ਗਾਂ ਦਾ ਦੁੱਧ ਜ਼ਿਆਦਾ ਅੱਛਾ ਹੁੰਦਾ ਮੱਝ ਨਾਲੋਂ,
ਹਾਂਜੀ-ਹਾਂਜੀ, ਹੁਣ ਜਿਵੇਂ ਛੋਟੇ ਬੱਚੇ ਹੋ ਗਏ ਨਾ ਕਈ ਸਾਡੇ ਤੋਂ ਲੈ ਕੇ ਜਾਂਦੇ ਨੇ ਲਗਾ ਲਓ, ਵੀ ਛੋਟੇ ਬੱਚੇ ਨੂੰ ਪਿਲਾਉਣਾ ਕਹਿੰਦੇ ਛੋਟੇ ਬੱਚੇ ਨੂੰ ਗਾਂ ਦਾ ਦੁੱਧ ਪਿਲਾਇਆ ਵਧੀਆ ਰਹਿੰਦਾ।
ਵਧੀਆ ਸੀ ਆਪ, ਸਾਲ ਡੇਢ ਸਾਲ ਦਿੱਤਾ ਗਾਂ ਦਾ ਦੁੱਧ, ਬੱਚੇ ਫਿਰ ਟੇਸਟ ਹੀ ਬਦਲ ਜਾਂਦੇ ਚਾਹ ਨਹੀਂ ਸਵਾਦ ਬਣਦੀ ਉਹਦੀ,
ਹਾਂਜੀ-ਹਾਂਜੀ। ਫਰਕ ਤਾਂ ਪੈਂਦਾ ਉਹ ਦੁੱਧ ਵੀ ਪਰ ਪਤਲਾ ਵੀ ਹੁੰਦਾ ਪਰ ਵੀ ਕਈ ਚੀਜ਼ਾਂ ਲਈ ਉਹ ਦੁੱਧ ਵਧੀਆ ਚਲੋ। ਅਗਰ ਦੇਖਿਆ ਜਾਵੇ, ਆਹੀ ਆ ਮੱਝ ਦਾ ਦੁੱਧ ਇਹ ਆ ਵੀ ਚਲੋ ਗਾੜਾ ਹੀ ਹੁੰਦਾ ਉਹਨਾਂ ਦਾ ਤਾਂ, ਹੁਣ ਜਿਵੇਂ ਖੋਆ ਵਗੈਰਾ ਕ ਹਾਂਜੀ-ਹਾਂਜੀ, ਵਧੀਆ ਸਾਰੇ ਤੁਸੀਂ ਦੱਸੋ ਹੁਣ ਜਿਵੇਂ ਅਸੀਂ ਕੋਈ ਤਿਉਹਾਰ ਦਾ ਮੇਰੀਆਂ ਕਜ਼ਨਾ ਨੇ, ਵੀ ਉਹਨਾਂ ਨੂੰ ਇਹੀ ਹੁੰਦਾ ਵੀ ਤੁਹਾਨੂੰ ਪਤਾ ਵੀ ਘਰ ਦਾ ਦੁੱਧ ਅੱਜ ਕੱਲ ਮਿਲਦਾ ਹੀ ਨੀ ਕਿਸੇ ਨੇ ਰੱਖੀਆਂ ਹੁੰਦੀਆਂ ਨੇ ਮੱਝਾਂ ਫੇਰ ਉਹ, ਕਹਿ ਦਿੰਦੀਆਂ ਨੇ ਵੀ ਸਾਨੂੰ ਘਰ ਦਾਈ ਖੋਆ ਕੱਢ ਕੇ ਭੇਜ ਦੋ ਤੁਸੀਂ ਵੀ ਸਾਨੂੰ ਤਿਉਹਾਰ ਤੇ ਹੋਰ ਕੁਛ ਨੀ ਚਾਹੀਦਾ।
ਹਾਂਜੀ, ਚਲੋ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ,